ਹੈਲੋ।
ਹੈਲੋ।
ਸਤਿ ਸ੍ਰੀ ਅਕਾਲ, ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਭੈਣ ਜੀ ਕਿਵੇਂ ਹੋ?
ਮੈਂ ਠੀਕ ਹਾਂ ਭੈਣ ਜੀ, ਤੁਸੀਂ ਸੁਣਾਓ? ਸਭ ਠੀਕ ਠਾਕ ਘਰ ਪਰਿਵਾਰ ਸਭ ਠੀਕ?
ਸਭ ਵਧੀਆ ਭੈਣ ਜੀ। ਮੈਂ ਕਿਹਾ ਬੜਾ ਚਿਰ ਹੋ ਗਿਆ, ਚੱਕ ਰ ਨੀ ਲਾਇਆ ਤੁਸੀਂ?
ਬਸ ਭੈਣ ਜੀ, ਕੀ ਕਰਾਂ, ਟੈਮ ਹੀ ਨੀ ਲੱਗਦਾ ਭੈਣ ਜੀ। ਆਵਾਂਗੀ, ਮੈਂ ਹੁਣ ਜਲਦੀ ਆਵਾਂਗੀ। ਬਸ ਮੇਰੇ ਬੱਚਿਆਂ ਦੀ ਛੁੱਟੀਆਂ ਪੈ ਲੈਣ ਹੁਣ ਸਕੂਲ ਦੀਆਂ। ਫਿਰ ਮੈਂ ਆਵਾਂਗੀ ਚੱਕਰ ਲਾਵਾਂਗੀ।
ਠੀਕ ਹੈ ਭੈਣ ਜੀ ਠੀਕ ਹੈ, ਤੇ ਮੈਂ ਕਿਹਾ ਕਿ ਹਾਂਜੀ-ਹਾਂਜੀ, ਬੋਲੋ-ਬੋਲੋ।
ਤੁਸੀਂ ਬੋਲੋ, ਕੀ ਕਹਿ ਰਹੇ ਸੀਗੇ?
ਮੈਂ ਇਹ ਕਹਿ ਰਹੀ ਸੀ ਭੈਣ ਜੀ, ਤੁਸੀਂ ਮਤਲਬ ਅਗਰ ਮੇਕਅਪ-ਮੁਕ ਅਪ ਕਰਾਨਾ ਹੋਏ, ਕਿਹੜੇ ਪਾਰਲਰ ਤੋਂ ਕਰਾਉਂਦੇ ਹੋ ਭੈਣ ਜੀ?
ਅੱਛਾ, ਮੇਕਅੱਪ-ਮੇਕਅੱਪ ਭੈਣ ਜੀ ਮੇਰੇ ਨਾਲ ਘਰ ਦੇ ਨਾਲ ਹੀ ਪਾਰਲਰ ਹੈਗਾ ਜੇ। ਚਕਸ਼ੂ ਪਾਰਲਰ ਦੇ ਨਾਮ ਤੋਂ ਉਹ ਨਾ ਮੈਨੂੰ ਬਸ ਵਧਿਆ ਡਿਸਕਾਊਂਟ ਵੀ ਕਰ ਦਿੰਦੀ, ਤੇ ਬੜਾ ਸੋਹਣਾ ਤਿਆਰ ਵੀ ਕਰਦੀ ਏ। ਤੇ ਭੈਣ ਜੀ ਉਹ ਨਾ ਮੇਰੇ ਪਿੰਡੋ ਦੀ ਹੈਗੀ ਏ। ਹਾਂਜੀ, ਜਿੱਥੋਂ ਮੇਰੇ ਜਿਹੜੇ ਪਿੰਡ ਤੋਂ ਮੈਂ ਹੈਗੀ ਹੈਨਾ ਮੇਰੇ ਮੇਰੇ ਅਹ ਉਹ ਹੈਗੇ ਨੇ ਮਾਇਕੇ ਵਾਲੇ ਉਸ ਪਿੰਡ ਤੋਂ ਹੈਗੀ ਹੈ ਉਹ ਤੇ ਇਸ ਕਰਕੇ ਨਾ ਫੇਰ ਜਾਣ ਪਹਿਚਾਣ ਵੀ ਹੈਗੀ, ਤੇ ਭੈਣ ਜੀ ਵਧੀਆ ਤਿਆਰ ਵੀ ਕਰ ਦਿੰਦੀ, ਫੇਰ ਅਸੀਂ ਕਹਿੰਦੇ ਹਾਂ ਕਿ ਚੱਲ ਬਾਹਰ ਆ ਕੇ, ਸੋਹਰੇ ਜਾ ਕੇ ਆਪਣੇ ਪਿੰਡ ਦਿਆਂ ਨਾਲ ਬਣਾ ਕੇ ਤੇ ਰੱਖਣੀ ਚਾਹੀਦੀ ਹੈ ਤੇ ਬਸ ਮੇਰਾ ਬੜਾ ਪਿਆਰ ਉਹਨਾਂ ਨਾਲ ਤੇ ਇਸ ਕਰਕੇ ਮੈਂ ਨਾ ਉਹਨਾਂ ਕੋਲੀ ਤਿਆਰ ਹੋ ਜਾਂਦੀ ਆ ਹਾਂਜੀ, ਭੈਣ ਜੀ।
ਅੱਛਾ-ਅੱਛਾ, ਤੇ ਹੋਰ ਭੈਣ ਜੀ ਰੋਟੀ-ਰੋਟੀ ਖਾ ਲਈ ਵਿਹਲੇ ਹੋਗੇ ਓ।
ਹੈਲੋ ਹੂੰ ਹਾਂਜੀ। ਹੈਲੋ।
ਹੈਲੋ।
ਹੂੰ ਹੂੰ-ਹੂੰ ਹੈਲੋ।
ਹੈਲੋ।
ਭੈਣ ਜੀ ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ।
ਹੈਲੋ, ਹਾਂਜੀ ਮੈਨੂੰ ਆ ਰਹੀ ਹੈ ਤੁਹਾਡੀ ਭੈਣ ਜੀ।
ਹਾਂਜੀ-ਹਾਂਜੀ, ਭੈਣ ਜੀ।
ਹਾਂਜੀ, ਮੈਂ ਕਿਹਾ ਰੋਟੀ ਖਾ ਕੇ ਵੇਲੇ ਹੋ ਗਏ ਹੋ।
ਤੁਸੀਂ ਹਾਂਜੀ-ਹਾਂਜੀ, ਰੋਟੀ-ਰੋਟੀ ਖਾ ਲਈ ਏ ਜੀ। ਵਹਲੇ ਹੋ ਗਿਆ ਬਸ, ਹੁਣ ਮੈਂ ਕਿਹਾ ਹੁਣ ਬੱਚਿਆਂ ਨੂੰ ਸਕੂਲ ਦਾ ਕੰਮ ਕਰਾਵਾਂ।
ਹਾਂ, ਇਹ ਤੇ ਹੈ ਹਾਂਜੀ-ਹਾਂਜੀ-ਹਾਂਜੀ। ਮੈਂ ਵੀ ਬਸ ਹੁਣ ਲੈ ਕੇ ਬੈਠਣ ਲੱਗੀ ਸੀ, ਮੈਂ ਕਿਹਾ ਚਲ ਹਾਂਜੀ, ਇਹ ਤਾਂ ਠੀਕ ਹੈ।
ਹਾਂ।
ਠੀਕ ਰਹਿੰਦਾ ਹਾਂਜੀ-ਹਾਂਜੀ, ਇੱਕ ਦਮ ਪੜ੍ਹਨਾ ਵੇਂ ਭੈਣਜੀ ਬਰਡਨ ਹ
ਹੈਲੋ! ਹਾਂਜ ਜੀ ਹਾਂਜੀ, ਹਾਂਜੀ ਭੈਣ ਜੀ। ਹਾਂਜੀ, ਭੈਣ ਜੀ। ਭੈਣ ਜੀ, ਕੀ ਗੱਲ ਨਾਰਾਜ਼ ਓ। ਗੱਲ ਈ ਨੀ ਕਰਦੇ ਪੇ?
ਹੈਲੋ।
ਹਾਂਜੀ, ਭੈਣ ਜੀ। ਮੈਂ ਕਿਅ-ਮੈਂ ਕਿਆ ਤੁਸੀਂ ਗੱਲ ਹੀ ਨੀ ਕਰਦੇ ਪੇ ਭੈਣ ਜੀ।
ਹਾਂ, ਮੈਂ ਕਹਿਦੀ
ਹਾਂਜੀ, ਹਾਂਜੀ। ਐਕਸੀਲੈਂਟ ਕੋਚਿੰਗ ਦੇ ਨਾਮ ਤੋਂ ਹੈਗੇ ਜੀ। ਹਾਂਜੀ, ਭੈਣ ਜੀ, ਐ ਐਕਸੀਲੈਂਟ ਕੋਚਿੰਗ ਦੇ ਨਾਮ, ਹਾਂਜੀ। ਉੱਥੇ ਇਹੀ ਪੜ੍ਹਦੇ ਨੇ ਬੜੇ ਸਾਲਾਂ ਤੋਂ ਉਹ ਪੜ੍ਹਾ ਰਿਹੇ। ਬੜੀ ਵਧੀਆ ਹੈਗੀ, ਬੜੀ ਵਧੀਆ ਪੜ੍ਹਾਦੇ ਨ ਉਹਨਾਂ ਨੂੰ ਵੀਹ ਸਾਲ ਦਾ ਐਕਸਪੀਰੀਅੰਸ ਹੈਗਾ ਜੇ।